ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਵਧੀਆ-ਵਧੀਆ, ਤੁਸੀਂ ਸੁਣਾਓ! ਹੋਰ ਕੀ ਕਰਦੇ?
ਕੁਛ ਨੀ ਜੀ, ਬੈਠੀ ਦੀ ਸੀ ਬਸ।
ਹੋਰ, ਮੌਸਮ ਕਿਵੇਂ ਦਾ ਅੱਜ?
ਮੌਸਮ ਤੇ ਬਹੁਤ ਧੁੱਪ ਚੜੀ ਦੀ ਹੈ, ਅੱਜ- ਕੱਲ, ਜੀ
ਨਹੀਂ, ਸਾਡੇ ਬੱਦਲ ਤਾਂ ਬਣਿਆ ਦਾ, ਕੱਲ ਦਾ ਹੀ ਇੰਨੀ ਗਰਮੀ ਹੋ ਰਹੀ ਹੈ, ਬਹੁਤ ਜਿਆਦਾ।
ਬਹੁਤ ਜ਼ਿਆਦਾ, ਇੱਥੇ ਵੀ ਬਹੁਤ ਜਿਆਦਾ, ਬਹੁਤ ਜਿਆਦਾ, ਧੁੱਪ ਹੋ ਰਹੀ ਹੈ।
ਹਾਂਜੀ, ਹੋਰ ਸੁਣਾਓ, ਠੀਕ ਠਾਕ।
ਬੱਸ ਜੀ ਵਧੀਆ ਜੀ ਤੁਸੀਂ ਸੁਣਾਓ, ਬੱਚੇ ਠੀਕ ਨੇ ਤੁਹਾਡੇ?
ਹਾਂਜੀ -ਹਾਂਜੀ, ਬੱਚੇ ਗਏ ਦੇ ਨੇ।
ਅੱਛਾ ਜੀ, ਹੋਰ ਦੱਸੋ, ਕੰਮ ਕਰ ਲਿਆ ਤੁਸੀਂ?
ਹਾਂ- ਹਾਂ ਬਸ, ਨਾਸ਼ਤਾ ਹੋ ਗਿਆ, ਬਸ ਫ੍ਰੀ ਹੋ ਕੇ ਬੈਠੀ ਹਾਂ, ਹੁਣ। ਜਸਟ ਹੁਣੀ ਇੱਕ ਦਮ, ਹੋਰ ਸੁਣਾਓ?
ਚਲੋ ਵਧੀਆ, ਹੋਰ ਸੁਣਾਓ?
ਬਸ, ਠੀਕ ਜੀ।
ਹੋਰ ਸੁਣਾਓ, ਮੈਂ ਤੁਹਾਡੇ ਨਾਲ, ਅੱਜ ਟਾਈਮ ਮੈਨੇਜਮੈਂਟ ਬਾਰੇ ਦੱਸੋ ਜੀ। ਫ੍ਰੀ ਮਤਲਬ, ਅਸੀਂ ਟਾਈਮ ਅਪਣਾ ਕਿਵੇਂ ਨਿਕਾਲ ਸਕਦੇ ਆ ਇੱਕ ਦੂਜੇ ਲਈ? ਤੁਸੀਂ, ਤੁਸੀਂ ਨਿਕਾਲ ਦੇ ਔ, ਅਪਣਾ ਟਾਈਮ ਕਿਸੇ ਲਈ?
ਨਈ ਮੈਂ, ਆਪਣੇ ਵਾਸਤੇ ਨੀ ਮੇਰਾ ਟ ਮੇਰੇ ਕੋਲ ਟਾਈਮ ਨਿਕਲਦਾ, ਕਿਸੇ ਵਾਸਤੇ ਕੀ ਨਿਕਾਲਨਾ ਮੈਂ।
ਹਾਂਜੀ ਏਹ ਗੱਲ ਤਾਂ ਬਿਲਕੁਲ ਸਈ ਏ, ਅੱਜ ਕੱਲ ਟਾਈਮ ਦੀ ਏਨੀ ਸ਼ੋ ਸ਼ੋਰਟੇਜ ਹੋ ਗਈ ਏ, ਕੀ? ਮਤਲਬ ਕੀ ਅਹ ਕਿਸੇ, ਹਾਂਜੀ, ਕਿਸੇ ਕੋਲ ਟਾਈਮ ਈ ਨਈ ਹੈ ਇੱਕ ਦੂਜੇ ਲਈ।
ਔਹ ਤੇ ਹੈ, ਘਰੋਂ ਈ ਬੰਦਾ ਕੰਮ ਕਾਰ ਕਰਕੇ ਫਰੀ ਨਈ ਹੁੰਦਾ, ਤੇ ਬਾਕੀ ਕੰਮ ਕੀ ਰੇਹ ਗਿਆ ਹੋਰ?
ਹਾਂਜੀ, ਪੈਲਾਂ ਦੇ ਲੋਕੀ ਵਦੀਆ ਸੀ, ਸਵੇਰੇ-ਸਵੇਰੇ ਸਾਰੇ ਕੰਮ ਨਿਪਟਾ ਲੈਂਦੇ ਸੀ, ਪਰ ਹੁਣ ਜਿਵੇਂ ਦੀ ਲਾਈਫ ਹੋ ਗਈ ਨਾ ਸਾਡੀ, ਔਹ ਕੰਮ ਲੇਟ ਹੋਈ ਜਾਂਦਾ ਨੇ, ਜਿਵੇਂ ਕਿ ਅਸੀਂ ਪੈਲਾ, ਪੈਲਾ ਦੇ ਲੋਕੀ ਸਫ਼ਾਈ ਵਗੈਰਾ ਕਰਕੇ ਨਾ, ਬੜੀ ਜਲਦੀ ਵੇਅਲੇ ਹੋ ਜਾਂਦੇ
ਕਰ ਲੈਂਦੇ ਸੀ ਔਦੋਂ ਉੱਠ ਕੇ, ਛੇ ਪੰਜ, ਛੇ ਵਜੇ ਸਫ਼ਾਈਆਂ ਕਰ ਕੁਰ ਕੇ ਵੇਅਲੇ
ਹਾਂਜੀ, ਫੇਰ ਨਾਸ਼ਤਾ ਵੀ, ਪੈਲਾਂ ਲੋਕੀ ਨਾ ਸੱਤ-ਸੱਤ, ਸੱਤ, ਅੱਠ ਆਠ ਤੋਂ ਬਾਦ, ਲੋਕੀ ਨਾਸ਼ਤਾ ਨੀ ਕਰ
ਤੇ ਨਾਸ਼ਤੇ ਚਾਵਾ ਚੁਵਾ ਬਣਦੀਆਂ ਸੀ, ਔਹ ਨਾਲੋਂ ਨਾਲ ਸਾਰੇ ਖਾਏ ਜਾਂਦੇ ਸੀ ਰੋਟੀ, ਰੂਟੀ।
ਹਾਂਜੀ, ਅੱਠ ਵੱਜੇ ਤੱਕ ਨਾਸ਼ਤਾ ਹੋ ਜਾਂਦਾ ਸੀ, ਪਰ ਹੁਣ ਅੱਜ ਕੱਲ ਦੇ ਲਾਈਫ ਸਟਾਈਲ ਚ ਬਾਰਾਂ ਵੱਏ ਤੇ ਨਾਸ਼ਤਾ ਹੋ ਰੇਆ।
ਹੂੰ-ਹੂੰ।
ਪੈਰ, ਰੋਟੀਓ ਛੁੱਟੀ ਈ ਹੋ ਗਈ ਏ। ਤੇ ਰਾਤ ਦੁਪ ਅਹ ਰਾਤੀ ਬਣਦੀ ਏ ਰੋਟੀ, ਔਹੀ ਲੋਕੀ ਖਾਂਦੇ ਨੇ।
ਹਾਂ ਬੱਸ।
ਹਾਂਜੀ।
ਮੇਰੇ ਅਪਣੇ ਸਿਰ ਪਰ ਨਾਸ਼ਤਾ ਨੀ, ਬਣਦਾ ਨੀ ਬਸ, ਜਿਨੇ ਖਾਣੀ, ਏਹਨਾਂ ਨੇ ਏਹ ਖਾਣੀ ਹੁੰਦੀ ਰੋਟੀ ਬਸ। ਮੇਰੇ ਘਰ ਵਾਲੇ ਨੇ, ਤੇ ਬਾਕੀ ਬੱਚ ਚ ਟਿਫਨ ਲੈ ਕੇ ਜਾਂਦੇ ਦੋਨੋ ਨਾਲ। ਔਹ ਨਾਸ਼ਤਾ ਕਰਦੇ ਨੀ ਗੇ, ਔਹ ਨਾਲ ਲੈ ਜਾਂਦੇ ਨੇ ਬਸ।
ਹਾਂਜੀ ਮੇਰਾ ਵੀ ਐਂਜ ਈ ਏ, ਸਾਡੇ ਮਤਲਬ ਟਿਫਨ ਤਾਂ ਨਈ ਜਾਂਦਾ ਹੈਗਾ। ਬਸ ਕ ਬ ਬੱਚੇ ਨੂੰ ਸਕੂਲ ਪੇਜਣਾ ਹੁੰਦਾ ਨਾ, ਔਦੇ ਲਈ ਅਹ ਨਾਸ਼ਤਾ ਸਵੇਰੇ ਬਣਾਣਾ ਪੈਂਦਾ ਸਕੂਲ ਸਾਢੇ ਸੱਤ ਚਲੇ ਜਾਂਦਾ ਤੇ ਮੈਂ, ਛੇ ਸਾਢੇ ਛੇ ਤੱਕ ਬਣਾ ਦੇਣੀ ਆ, ਔਦੀ ਰੋਟੀ, ਜੋ ਵੀ ਮਤਲਬ ਮਤਲਬ ਜੋ ਵੀ ਕੀ, ਕੁਛ ਖਾਣਾ ਹੁੰਦਾ ਏ, ਔਹੀ ਬਣਾ ਦੇਣੀ ਆ ਔਸ ਉਸ ਤੋਂ ਬਾਅਦ ਫੇਰ, ਆਪਣਾ ਸ਼ੁਰੂ, ਕੰਮ ਕਾਰ ਸ਼ੁਰੂ ਹੋ ਜਾਂਣੇ ਆ, ਚਾੜੂ ਵਗੈਰਾ ਮਾਰ ਦੇਆ ਕੱਲ, ਤੇ ਬਾਅਦ ਚੋਂ ਫੇਰ ਅ ਚਾੜੂ, ਨਾ ਲੈਣੀ ਆ, ਨਾ ਕੇ ਕੱਪੜੇ ਤੋ ਲਏ। ਕੱਪੜੇ ਤੋ ਕੇ ਪਾਠ, ਨਾ ਕੇ ਆਏ, ਫੇਰ ਪਾਠ ਕਰ ਲੇਆ। ਫੇਰ ਉਹ ਨਾਸ਼ਤੇ ਦਾ, ਨਾਸ਼ਤੇ ਦਾ ਟਾਈਮ ਹੋ ਜਾਂਦਾ ਏ, ਨਾਸ਼ਤੇ ਚ ਸਾਨੂੰ ਦਸ, ਅੱਠ, ਦਸ ਤੋਂ ਉੱਪਰ ਟਾਈਮ ਹੋ ਜਾਂ ਤੇ ਤਾਈ ਅਹ ਪਤਾ ਈ ਨਈ ਚੱਲਦਾ, ਕਿ ਦੋ ਕਿਸ ਵੇਲੇ ਵੱਜ ਗਏ ਨੇ, ਪਤਾ ਈ ਨਈ ਚੱਲਦਾ ਬਿਲਕੁਲ।
ਹਾਂਜੀ-ਹਾਂਜੀ।
ਸਫ਼ਾਈਆਂ ਕਰਦੇ-ਕਰਦੇ ਤੇ ਇੱਕ, ਇੱਕ ਡੇਢ ਵੱਜ ਜਾਂਦਾ ਏ। ਹੋਰ ਦੱਸੋ ਜੀ ਤੁਸੀਂ? ਸ਼ਾਮ ਨੂੰ ਕੀ ਕਰਦੇ ਔ ਤੁਸੀਂ? ਮਤਲਬ ਸੈਰ ਵਗੈਰਾ ਕਰਨ ਜਾਂ
ਨਈ-ਨਈ ਮੈਂ ਬੋ ਈਥੇ ਈ ਥੋੜੀ ਦੇਰ ਘੁੰਮ ਲੈਂਣੀ ਆ ਬੱਸ, ਸੈਰ ਸੂਰ ਤਾਂ ਬੜਾ ਔਖਾ ਹੁਣ ਹੋ ਗਿਆ, ਨਿਕਲਿਆ ਨਈ ਜਾਂਦਾ ਘਰੋਂ ਦੀ। ਗਰਮੀ ਬੋਤ ਏ, ਗਰਮੀ ਈ ਤਾਂ ਹੁੰਦੀ ਨੀ।
ਹਾਂਜੀ ਏਹ ਗੱਲ ਤੇ ਬਿਲਕੁਲ ਸਈ ਏ, ਲਾਈਫ ਐੰਨੀ ਬਿਜ਼ੀ ਹੋ ਗਈ ਹੈ ਕਿ ਪੁੱਛੋ ਹੀ ਨਾ। ਹਾਂਜੀ।
ਹੋਰ ਸੁਣਾਓ ਜੀ।
ਬਸ ਜੀ ਵਧੀਆ ਜੀ, ਹੋਰ ਤੁਸੀਂ ਦੱਸੋ।
ਬਸ
ਹੋ ਹਾਂਜੀ।
ਤਾਲਾ ਖੋਲ ਰਹੀ ਆਂ, ਤਾਲਾ ਖੋਲ ਨੀ ਗੇਟ ਦਾ, ਪਤਾ ਨੀ ਨਹੀਂ ਮੈਂ ਗਈ ਨੀ ਹੋਈ ਸੀ।
ਹਾਂਜੀ।
ਖੁਲਦਾ ਨੀ ਪਿਆ, ਉਹ ਤਾਲਾ ਲਗਾ ਕੇ ਬਸ ਮੈਂ ਭੁੱਲ ਗਿਆ ਐ ਲਗਾ ਕੇ ਚਲੇ ਗੇ ਤੇ ਹੁਨ ਤਾਲਾ ਖੁੱਲਦਾ ਹੀ ਨੀ ਪਿਆ, ਲਗਾਓ ਚਾਬੀ ਪਹਲੇ ਹੋਰ
ਬਸ ਏਹੀ ਦੱਸ ਰਈ ਥੀ ਸਮਾਂ ਹੀ ਨਹੀਂ ਮਿਲਦਾ ਬਿਲਕੁਲ ਬਿਲਕੁਲ ਇਸ ਪਰ ਕਈ ਵਾਰ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
ਕਿ ਉਸਨੂੰ ਠੀਕ ਢੰਗ ਨਾਲ ਵਰਤ ਨੀ ਪਾਂਦੇ।
ਹੂੰ-ਹੂੰ। ।
ਜੇ ਅਸੀ ਆਪਣੇ ਅਹ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
ਅੱਗੇ ਵੱਧਣਾ ਨਾ ਤੇ ਸਾਨੂੰ ਟਾਈਮ ਟਾਈਮ ਬਣਾਣਾ ਪਏਗਾ। ਮਤਲਬ ਟਾਈਮ ਮੈਨੇਜਮੈਂਟ ਕਰਨਾ ਪਏਗਾ ਕਿ ਅਸੀਂ ਸਵੇਰ ਤੋ ਲੈ ਕੇ
ਆਪਣਾ ਸਰੀਰ ਵੀ ਦੇਖਣਾ ਪਏਗਾ, ਆਪਣਾ ਸਰੀਰ ਵਾਸਤੇ ਅਸੀ ਕੁਛ ਕਰਦੇ ਈ ਨਹੀਂ।
ਹਾਂਜੀ ਟਾਈਮ ਕਿਵੇਂ ਕੱਢਣਾ ਐ, ਸਾਨੂੰ ਇਹ ਦੀ ਯੋਜਨਾ ਬਣਾਣੀ ਪਏਗੀ।
ਹਾਂਜੀ, ਹਾਂਜੀ।
ਕਿ ਅਸੀਂ ਕਿਵੇਂ ਮਤਲਬ ਕਿ ਸਾਰੇ ਕੰਮ ਅ ਆਸਾਨੀ ਨਾਲ ਕਰ ਲਈਏ।
ਹਾਂਜੀ-ਹਾਂਜੀ, ਓ ਤਾਂ ਹੈ। ਮਗਰ ਬੱਚਿਆਂ ਤੋਂ ਨੀ ਟਾਈਮ ਲੱਗਦਾ ਸਾਡੇ ਤੋਂ ਬਿਲਕੁਲ ਵੀ ਉਹਨਾਂ ਨੂੰ ਇਹ ਬਣਾ ਦੋ ਕੋਈ ਇਹ ਬਣਾ ਦੋ ਮੰਮੀ, ਇਹ ਬਣਾ ਦੋ ਬਸ ਇਹ ਕੁੱਛ ਕਰਦੇ ਰਹਿੰਦੇ, ਸੰਡੇ ਦਾ ਬਿਲ ਕੂਲ ਨੀ ਫਰੀ ਹੁੰਦਾ ਸਾਡਾ।
ਹਾਂਜੀ। ਮੈਂ ਤੇ ਹਰ ਸਵੇਰ ਆਪਣੇ ਦਿਨ ਦੇ ਕੰਮ ਕਰ ਲੈਂਦੀ। ਹੂੰ। ਮਤਲਬ ਕਿ ਜਦੋਂ ਸਵੇਰੇ ਉੱਠਨਾ ਐ ਆਪਣਾ ਡਸਟਿੰਗ ਵਗੈਰਾ ਸਾਰੀ ਕੀਤੀ, ਪਹਿਲਾਂ ਜ਼ਰੂਰੀ ਫੇਰ ਬਾਕੀ ਕੰਮ
ਹੋਰ ਸੁਨਾਓ।
ਫੇਰ ਬਾਅਦ ਚੋਂ ਇਹਂ ਕੰਮ ਹੁੰਦੇ ਨੀ ਨਾ ਹੈਗੇ।
ਹੂੰ, ਉਹ ਤਾਂ
ਐ ਸਭ ਤੋਂ ਵਧੀਆ ਸਭ ਤੋਂ ਵਧੀਆ ਆਦਤ ਹੁੰਦੀ ਏ, ਮਤਲਬ ਜੋ ਸਾਡੀ ਲਾਈਫ ਦੀ ਹੁੰਦੀ ਐ ਨਾ।
ਹਾਂ, ਸਵੇਰੇ ਜਲਦੀ ਉੱਠੋ ਸਾਰੇ ਕੰਮ ਹੋ ਜਾਂਦੇ ਨੇ
ਹਾਂਜੀ, ਅੱਜ-ਕੱਲ੍ਹ ਤਾਂ ਵੈਸੇ ਬੱਚਿਆਂ ਨੂੰ ਦੇਖ ਬੱਚੇ ਵੀ ਮੋਬਾਇਲ, ਮੋਬਾਇਲ ਦਿਓ ਤਾਂ ਓ ਖਾਣੇ ਵੱਲ ਧਿਆਨ
ਹਾਂ ਬੱਸ-ਬੱਸ।
ਉਹਨਾਂ ਦੇ ਅੱਗੇ ਫੋਨ ਹੋਣਾ ਚਾਹੀਦਾ ਐ ਤਾਂ ਉਹਨਾਂ ਦੇ ਮੂੰਹ ਅੰਦਰ ਰੋਟੀ ਰੋਟੀ ਜਾਏਗੀ, ਪਹਿਲਾਂ ਕੀ ਹੁੰਦਾ ਸੀ? ਪਹਿਲਾਂ ਟੀਵੀ ਨੀ ਹੁੰਦੇ ਸੀ। ਫੋਨ ਨੀ ਹੁੰਦੇ ਸੀ ਤੇ ਲੋਕੀ ਆਪਣੇ ਜਾਦਾ ਸਮਾਂ ਕੱਢ ਪਾਂਦੇ ਸੀ।
ਹਾਂਜੀ, ਹਾਂਜੀ ਉਹ ਤਾਂ ਹੈ।
ਹੁਨ ਅੱਜ-ਕੱਲ੍ਹ ਕੀ ਹੋ ਗਿਆ? ਜਦ ਤੱਕ ਬੱਚਿਆਂ ਉਹਨਾਂ ਦੇ ਉਹ ਫੋਨ ਨਾ ਦਿਓ ਸਭ ਕਿਉਂਕਿ ਸਾਰੇ ਕੰਮ ਹੀ ਫੋਨਾਂ ਤੇ ਹੈ।
ਹਾਂਜੀ ਬੱਚਿਆਂ ਦੇ ਸਕੂਲ ਦੇ ਕੰਮ ਵੀ ਫੋਨਾਂ ਤੇ ਹੀ ਹੈ ਵੈਸੇ ਕੁਛ ਨਾ ਤਾਂ ਵੀ ਫੋਨ ਤੇ ਹੀ ਫੋਨ ਦਿਓ ਫੋਨ ਤੇ ਦੇਖ ਲਈਏ
ਮੀਡੀਆ ਚ ਹੀ ਬੜੇ ਰਹਿੰਦੇ ਆ ਅੱਜ ਕੱਲ੍ਹ ਦੇ ਬੱਚੇ ਰੀਲਾਂ ਵੀ ਵੇਖ ਲਿਆ ਕੁਛ ਕੁਛ ਕੰਮ ਦਾ ਦੇਖਣਾ ਤੇ ਅਹ ਚੈਟ ਜੀਬੀ ਟੀ ਹੁਨ ਨਵਾਂ ਖੁੱਲਿਆ ਐ। ਐ ਖੁੱਲਿਆ ਉਹ ਬ ਜ ਆਪਣੀਆਂ ਮਤਾ ਜੋ ਵੀ ਕੁਛ ਦੇਖਣਾ ਹੁੰਦਾ ਉਹ ਬੱਚੇ ਦੇਖਦੇ ਨੇ ਤੇ ਮਤਲਬ ਫੋਨ ਦੀ ਇਨੀ ਜ਼ਿਆਦਾ ਇੰਪੋਰਟੈਂਸ ਹੋ ਗਈ ਨਾ ਸਾਡੇ
ਹੂੰ ਫੋਨ ਤੋਂ ਬਿਨਾਂ ਤਾਂ ਇਕ ਮਿੰਟ ਨੀ ਬੱਚੇ ਰਹਿੰਦੇ ਗੇਮਾਂ ਖੇਡ ਲੈ ਫ੍ਰਰੀ ਹੋਏ ਗੇਮ ਖੇਡ ਲੋ ਚਲੋ ਬਾਈ ਗੇਮ ਬਸ ਇਹ ਕੁਛ ਕਰਦੇ ਨੇ ਕੁੱਛ ਖਾਣ ਪੀਂਦਾ ਨੀ ਉਹਨਾਂ ਨੂੰ ਪਤਾ ਕੁੱਛ ਖਾਣਾ ਵੀ ਹੈ ਪੀਣਾ ਵੀ ਨਹੀਂ ਫੋਨ ਦੇ ਦੋ ਸਭ ਕੁੱਛ ਹੋ ਜਾਏਗਾ ਫ਼ਿਰ
ਨਹੀਂ ਖਾਣ ਮਤਲਬ ਮੇਰੇ ਬੱਚੇ ਤਾਂ ਖਾਂਦੇ ਨੇ ਪਰ ਉਹਨਾਂ ਨੂੰ ਫੋਨ ਹੋਉਣਾ ਚਾਹੀਦਾ ਕੋਲ
ਹਾਂਜੀ।
ਫੋਨ, ਫੋਨ ਹੋਏਗਾ ਤੇ ਫਟਾਫਟ ਅੰਦਰ ਰੋਟੀ ਚਾਹੀ ਜਾਏਗੀ। ਪਹਿਲਾਂ ਰੋਟੀ ਆਰਾਮ ਨਾਲ ਬੈਠ ਕੇ ਖਾਂਦੇ ਸੀ ਇੱਕ ਉਹਨੂੰ ਚਬਾ, ਚਬਾ ਕੇ ਖਾਂਦਾ ਸੀ ਹੁਣ, ਹੁਣ ਤੇ ਅੰਦਰ ਸੁੱਟਦੇ ਨੇ ਹਾਜੀ ਰੋਟੀ ਉਹ ਫੋਨ ਹੁੰਦਾ ਸਾਹਮਣੇ ਉਹ ਐ ਫਟਾਫਟ ਰੋਟੀ ਖਾਈ ਜਾਂਦੇ ਨੇ ਪਤਾ ਨਹੀਂ ਲੱਗਦਾ ਕੀ ਕਿੰਨੀ ਸਾਡੇ ਅੰਦਰ ਖੁਰਾਕ ਹੋ ਗਈ ਹੈ ਜੇ ਅਸੀਂ ਖਾਣਾ ਪਾ ਕੇ। ਖਾਵਾਂਗੇ ਤਾਂ ਹੀ ਸਾਡੇ ਅੰਦਰ ਵਧੀਆ ਖੁਰਾਕ ਜਾਏਗੀ ਕਿਉਂਕਿ ਉਹ ਅ ਜੋ ਸਾਡੇ ਮੂੰਹ ਦੀ ਜਦੋਂ ਅਸੀਂ ਜ਼ਿਆਦਾ ਚਬਾਉਂਦੇ ਹਾਂ ਤੇ ਉਹ ਸਾਡੀ ਮੂੰਹ ਦੀ ਲਾਰ ਸਾਡੇ ਪੇਟ ਚ ਜਾਂਦੀ ਹੈ ਨਾਲ
ਹਾਂਜੀ ਹਾਂਜੀ
ਜੋ ਸਾਡੇ ਖਾਣੇ ਨੂੰ ਆਸਾਨੀ ਨਾਲ ਪਹੁੰਚਾਉਂਦੀ ਏ ਤੇ ਹੁਣ ਅੱਜ ਕੱਲ੍ਹ ਲੋਕ ਕਿ ਚਾਰ ਪੰਜ ਵਾਰੀ ਚਬਾਇਆ ਤੇ ਸਿੱਧਾ ਅੰਦਰ
ਹਮ ਉਹ ਪੇਟ ਹੀ ਖ਼ਰਾਬ ਹੋਣਾ ਖਾ ਕੇ ਰੋਟੀ ਜੋ ਵੀ ਖਾਓ ਪੇਟ ਹੀ ਖਰਾਬ ਹੋ ਜਾਂਦਾ ਫਾਇਦਾ ਕਿ ਨਾਲ ਹੀ ਵਾਸ਼ਰੂਮ ਚਲੇ ਜਾਓ
ਹਾਂਜੀ ਐ ਐਸੇ
ਅ
ਫੇਰ ਹੁਣ ਜਿਆਦਾ ਕੰਮ ਕਰਨਾ ਪੈਂਦਾ ਤੇ ਲੋਕਾਂ ਦੇ ਫਿਗਰ ਵੀ ਬੜੇ ਖ਼ਰਾਬ ਹੋ ਰਹੇ ਨੇ
ਹਾਂਜੀ ਹਾਂਜੀ
ਹਾਂਜੀ ਟਾਈਮ ਟਾਈਮ ਇਸੇ ਲਈ ਲੋਕੀ ਕੱਢ ਨੀ ਪਾਉਂਦੇ ਕਿਉਂਕਿ ਫੋਨਾ ਚ ਵੜੇ ਰਹਿੰਦੇ ਨੇ ਉਹ ਜਦੋਂ ਅਸੀਂ ਫੇਸਬੁੱਕ ਖੋਲਦੇ ਹਾਂ। ਤੇ ਇੱਕ ਘੰਟਾ ਤੇ ਪਤਾ ਹੀ ਨਹੀਂੀ ਲੱਗਦਾ ਕਿੱਥੇ ਗਿਆ
ਹਾਂਜੀ
ਕ ਨਵੀਆਂ ਤੋਂ ਨਵੀਆਂ ਨਵੀਆਂ ਤੋਂ ਨਵੀਆਂ ਰੀਲਾ
ਹਾਂ ਰੀਲਾਂ ਦੇਖਦੇ ਰਹੋ ਟਾਈਮ ਪਾਸ ਟਾਈਮ ਦਾ ਪਤਾ ਨੀ ਲੱਗਦਾ ਕਿੰਨੇ ਵਜੇ ਦੋ ਘੰਟੇ ਹੋ ਜਾਂਦੇ ਬਸ ਇੰਨਾ ਟਾਈਮ ਹੋ ਗਿਆ ਪਤਾ ਹੀ ਨੀ ਲੱਗਿਆ ਸਾਨੂੰ
ਹਾਂਜੀ ਇਸ ਲਈ ਮੇਰੀ ਮੇਰੀ ਮੰਨੋ ਤੇ ਫੋਨ ਆਪਣੇ ਤੋਂ ਘੱਟ ਤੋਂ ਘੱਟ ਦ ਦੂਰ ਹੀ ਰੱਖਣਾ ਚਾਹੀਦਾ ਵੈਸੇ ਘੱਟ ਤੋਂ ਘੱਟ ਯੂਜ ਕਰੋ ਫੋਨ ਦਾ ਵੀ ਇਹਨਾ ਇਸਤੇਮਾਲ ਕਰਾਂਗੇ ਤੇ ਦੇਖੋ ਸਾਡੀ ਸਿਹਤ ਦਾ ਹੀ ਅਸਰ ਪੈਣਾ
ਹਾਂਜੀ
ਤੇ ਬੁਰਾ ਅਸਰ ਬੁਰਾ ਅਸਰ ਫੋਨ ਦੇ ਨਾਲ ਹੀ ਹੁੰਦਾ ਅੱਜ ਕੱਲ
ਹੋ ਜਾਂਦੀਆਂ ਅੱਖਾਂ ਕਿੰਨੀਆਂ ਖ਼ਰਾਬ ਹੋ ਜਾਂਦੀਆਂ ਬੱਚਿਆਂ ਦੀਆਂ
ਹਾਂਜੀ ਹਾਂਜੀ ਬਿਲਕੁਲ ਹੁਣ ਤੇ ਹੁਣ ਤੇ ਦੇਖੋ ਹੁਣ ਤੇ ਦੇਖੋ ਅਹ ਪਹਿਲਾਂ ਹੁੰਦਾ ਸੀ ਕਦੀ ਕਦੀ ਸਿਰ ਪੀੜ ਹੁੰਦਾ ਸੀ ਤੇ ਹੁਣ ਫੋਨ ਦੇਖਣ ਦੇ ਨਾਲ ਜਦ ਤੱਕ ਐਨਕ ਨਹੀਂ ਲੱਗੀ ਹੁੰਦੀ ਤਾਂ ਤੱਕ ਸਿਰ ਪੀੜ ਤੇ ਹੁੰਦਾ ਹੀ ਹੁੰਦਾ ਅੱਖਾਂ ਵੀ ਇਝ ਧੁੰਦਲਾ ਧੁੰਦਲਾ ਦਿਖਦਾ ਸਭ ਕੁੱਛ
ਹਾਂਜੀ
ਉਹ ਦਿਨ ਸਿਰ ਪੇਟ ਤੇ ਹੋਣਾ ਹੀ ਹੋਣਾ
ਹੂ ਹੂ,,, ਹੋਰ ਹਾਂਜੀ ਉਹ ਤਾਂ ਹੈ ਬਣਾ ਲਈ ਰੋਟੀ ਤੁਸੀਂ ਦੁਪਹਿਰ ਦੀ
ਨਹੀਂ ਜੀ ਫੁਲਕੇ ਲ ਬਣਾਉਣੇ ਨੇ ਬਸ ਸਬਜ਼ੀ ਤੇ ਬਣੀ ਹਾਂਜੀ ਰੋਂਗੀ ਬਣਾਈ ਆ ਅੱਜ ਹਾਂਜੀ
ਹੋਰ
ਬਸ ਜੀ ਵਧੀਆ ਜੀ
ਠੀਕ ਹੈ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ